ਚਲ ਠੀਕ
ਹੈਲੋ
ਹੈਲੋ, ਸਸੀਕਾਲ ਜੀ।
ਆਵਾਜ਼ ਕਿਉਂ ਨੀ ਆਉਂਦੀ ਦੀਦੀ ਆਵਾਜ਼ ਛੋਟੀ ਹੋਈ ਜਾਂਦੀ ਆ ਤੁਹਾਡੀ
ਹੈਲੋ, ਸਸੀਕਾਲ ਜੀ।
ਮੈਨੂੰ ਸੁਣਦਾ ਈ ਨੀ। ਹੈਲੋ, ਹਾਂ ਸਸੀਕਾਲ ਜੀ।
ਉਹ ਠੀਕ-ਠਾਕ ਵਧੀਆ ਈ।
ਹਾਂਜੀ, ਵਧੀਆ ਜੀ ਤੁਸੀਂ ਦੱਸੋ।
ਠੀਕ ਠਾਕ ਵਧੀਆ ਜੀ ਹੋਰ ਕੀ ਬਣਾ ਰਹੇ ਸੀ
ਅ ਮੈਂ ਤਾਂ ਜੀ ਅੱਜ ਸੂਟ ਕੱਟ ਰਹੀ ਸੀ
ਜੇ ਤੁਸੀਂ ਸਿਲਾਈ ਕਰ ਲੈਣੇ ਹੋ ਜੀ
ਹਾਂਜੀ ਕਰ ਲੇਣੇ ਜੀ
ਹਮ ਵੇਂ ਸਾਰੇ ਬ ਸਾਰੇ ਤਰ੍ਹਾਂ ਦਾ ਕੱਟ ਲਾਣੇ ਹੋ
ਅ ਹਾਂਜੀ ਬਣਾ ਲੇਣੀ ਹਾਂ ਵੀ ਡਿਜ਼ਾਇਨ ਵੀ ਪਾ ਲੇਣੇ ਆ ਤੇ ਸਿੰਪਲ ਸੂਟ ਤਾਂ ਵਧੀਆ ਆਉਂਦੇ ਨੇ ਬਾਕੀ ਦੂਜੇ ਸੂਟਾਂ ਬਾਰੇ ਥੋੜੇ ਥੋੜੇ ਐਡੀਆ
ਜਿਵੇਂ ਹੁਣ ਪਾਈਪਿਗ ਲਵਾਉਂਦੇ ਨੇ ਲਸੈ ਲਗਵਾਉਂਦੇ ਨੇ ਹੈਲੋ
ਜੀ
ਜਿਵੇਂ ਲੈਸਾਂ ਲਗਵਾਉਂਦੇ ਨੇ ਹੁਣ ਉਹ ਵੀ ਲਾ ਲੈਣੇ ਹੋ ਜੀ ਹੈਲੋ
ਹੈਲੋ ਹਾਂਜੀ
ਜਿਵੇਂ ਹੁਣ ਲੈਸਾਂ ਲਗਵਾਉਂਦੇ ਨੇ ਪਾਈਪਿੰਗ ਲਵਾਉਂਦੇ ਦੇ ਨੇ ਉਹ ਵੀ ਲਵਾ ਲੈਣੇ ਓ
ਹਾਂਜੀ ਹਾਂਜੀ ਵੀ ਹਾਂਜੀ ਡਿਜ਼ਾਇਨ ਵੀ ਵਦੀਆ ਪਾਲ ਦਾ ਡਿਜ਼ਾਇਨ ਬਣਾ ਲੈਨੀ ਮਤਲਬ ਸਲਵਾਰ ਵਗੈਰਾ ਤੇ ਵਧੀਆ ਡਿਜ਼ਾਇਨ ਮੂਹਰੀ ਹੋਰ ਤੇ ਪਾ ਲੈ ਆਉਣ ਲੱਗਗੇ ਵੀ ਆਪਦੇ ਆਪ ਕਟਿੰਗ ਕਰ ਕੇ ਆਪਦਾ ਵੀ ਮਤਲਬ ਸਿੰਪਲ ਸੂਟ ਰੈਡੀ ਕਰ ਸਕਦੇ ਆ।
ਘਰੇ ਸਿੱਖੇ ਸੀ ਜੀ, ਜੈ ਬਾਰ ਜਾਨਾ ਦੀ ਲੋੜ ਪਈ ਸੀ, ਬਾਹਰ ਜਾਨਾ ਦੀ ਲੋੜ ਪਈ ਸ ਸੀ ਜੇ ਘਰੇ
ਨਈ ਬਸ ਮੈਂ ਘਰੀ ਸਿੱਖ ਗੀ ਸੀ ਥੋੜ੍ਹਾ ਜਯਾ ਵੀ ਮਤਲਬ ਕਿਸੇ ਤੋ ਸਿੱਖ ਲੇ ਸੀਗੇ। ਤੇ ਕੁਛ ਮੈ ਪਤਾ ਈ ਐ ਮੋਬਾਇਲ ਦੇ ਉੱਪਰ ਹਰ ਚੀਜ਼ ਸਿਖਾ ਰੇ ਨੇ ਯੂਟਿਊਬ ਤੇ। ਤੇ ਓਥੇ ਮੈਂ ਸਬ ਕੁਛ ਸਿੱਖ ਸਿੱਖ ਲਿਆ ਸੀ, ਡਿਜ਼ਾਇਨ ਪਾਉਣਾ ਵੀ ਸਿੱਖ ਲਿਆ ਸੀਗਾ ਤੇ ਬਸ ਆਪਦਾ ਮ ਬੀ ਆਪ ਈ ਸਾਰਾ ਮਾਈਂਡ ਲਾ ਕੇ ਕੁਛ ਜੀ ਜੇ ਮਾੜੀ ਮੋਟੀ ਮਨ ਲੋ ਲੋੜ ਪੈਂਦੀ ਆ ਤਾਂ ਦੀ ਜਿਨੂੰ ਵਦੀਆ ਕੱਪੜੇ ਆਉਂਦੇ ਨੇ ਹਨਾ ਓਨਾ ਤੋਂ ਮਾੜੀ ਮੋਟੀ ਹੈਲਪ ਲੈ ਲੈਨੇ ਆਂ, ਬਾਕੀ ਨਈ ਅਦਾ ਕਰ ਲੈਂਨੇ ਆ ਸਾਰਾ ਕੁਛ ਜੀ।
ਜੀ ਥੌਡਾ ਮਨ ਲੱਗਦਾ ਜੀ? ਸੂਟ ਸਿਲਾਈ ਕਰਦੇ ਓ ਥੋਡਾ ਮਨ ਲੱਗਦੈ?
ਐ ਹੈਗਾ ਇੰਟਸਟ ਪਤਾ ਐ ਮਤਲਬ ਹਾਂਜੀ
ਹਾਂਜੀ।
ਹੈਲੋ, ਹੈਲੋ।
ਹੈਲੋ, ਹਾਂਜੀ ਕੀ ਕੈ ਰੇ ਸੀ?
ਵਾਸਤੇ ਹੈਲੋ, ਹੈਲੋ
ਹਾਂਜੀ। ਹਾਂਜੀ।
ਹੈਲੋ, ਹਾਂਜੀ ਮੈਂ ਤਾਂ ਆਈ ਕੈ ਰੀ ਸੀਗੀ ਵੀ ਮਤਲਬ ਲਾਸਟ ਟੇਮ ਹਾਂਜੀ।
ਹਾਂਜੀ।
ਕੱਪੜੇ ਓ ਫੇਰ ਵੀ ਕਮੀ ਪੇਸ਼ੀ ਪਾ ਦੇਂਦੇ ਐ ਦੇਖੋ ਜੀ।
ਹਾਂ।
ਆਪਾਂ ਨੂੰ ਪਤਾ ਆਪਣੀ ਕਿੱਥੇ ਕਮੀ ਜਾਂ ਆਪਣੇ ਵਦੀਆ ਸੰਤੁਸ਼ਟ ਹੋ ਜਾਂਦਾ ਐ ਆਪ ਰੈਡੀ ਕਰਕੇ।
ਹਾਂਜੀ, ਨਈ ਫੀਡਿੰਗ ਦਾ ਪਤਾ ਲੱਗ ਜਾਂਦਾ ਜੀ ਘਰੇ
ਹਾਂਜੀ-ਹਾਂਜੀ।
ਹਾਂਜੀ।
ਤੇ
ਕਿੰਨੇ ਟਾਈਮ 'ਚ ਸਿੱਖ ਗਏ ਸੀ ਜੀ ਤੁਸੀਂ?
ਹਾਂਜੀ ਸਿੱਖਦੇ ਸੀ ਜੀ।
ਤੁਸੀਂ ਇਸ ਤੇ ਵੇਲੀ ਸੀ ਤੁਸੀਂ ਕਿੰਨੇ ਕ ਟਾਈਮ 'ਚ ਸਿੱਖ ਗੇ ਸੀ?
ਅਸੀਂ ਬਸ ਥੋੜ੍ਹੇ ਜੇ ਟਾਈਮ ਲੱਗਿਆ ਸੀਗਾ ਜੀ ਮੈਨੂੰ।
ਲੱਗੇ ਸੀ।
ਹਾਂਜੀ-ਹਾਂਜੀ ਸਾਨੂੰ ਥੋੜਾ ਜਾ ਟਾਈਮ ਈ ਲੱਗਿਆ ਸੀ ਸਟੀਚਿੰਗ ਸਿੱਖਣ 'ਚ ਹੂੰ, ਵੈਸੇ ਜਲਦੀ ਸਿੱਖ ਗੇ ਸੀ। ਸਟਿਚਿੰਗ ਦਾ ਮਤਲਬ ਇਹ ਵਾ ਜੇ ਆਪਾਂ ਨੂੰ ਇੰਟਰਸਟ ਆ। ਤਾਂ ਆਪਾਂ ਬਹੁਤ ਤੇ ਜੇ ਆਪਾਂ ਨੂੰ ਇੰਟਰਸਟ ਪਾ ਣ ਨੂੰ ਕਾਫੀ ਟਾਈਮ ਲੱਗ ਜੇ ਵੀ ਆਪਾਂ ਸਿੱਖਣੇ ਨੇ।
ਹਾਂਜੀ। ਤੁਹਾਨੂੰ ਲਾਈਨਾ ਈ ਬਨਾਣ ਦਾ ਸ਼ੌਂਕ ਆਈ ਵੀ ਮੈਨੂੰ ਤੁਸੀਂ ਚਾਨਿਉ ਵੀ ਮੈਂ ਆਪਦਾ ਤੁਸੀਂ ਚਾਨਿਉ ਵੀ ਬੀ ਮੈਂ ਆਪਦਾ ਅੱਗੇ ਵੀ ਕੰਮ ਤੋਰਾਂ। ਜਿਵੇਂ ਲਾਈਨਾ ਹੀ ਵੀ ਬਨਾਵਾਂ ਫਰਾਕਾਂ ਬਨਾਵਾਂ।
ਹਾਂਜੀ ਹਾਂਜੀ ਹਾਂਜੀ ਵੀ ਹਾਂਜੀ ਮੈਨੂੰ ਹੈਗਾ ਸ਼ੌਕ। ਵੀ ਮੈਂ ਸਾਰੇ ਤਰ੍ਹਾਂ ਦੇ ਕੱਪੜੇ ਮਤਲਬ ਕਿ ਆਂਵਦੀ ਖੁੱਦ ਰੈਡੀ ਕਰ ਕਰ ਸਕਾਂ ਨਹੀਂ ਲਾ ਕੇ ਦੂਜੇ ਕੱਪੜੇ ਬਣਾਉਣੇ ਆ ਉਹ ਆਪੇ ਆਉਣ ਪਲਾਜ਼ੋ, ਸ਼ਰਾਰਾ ਜੋ ਵੀ ਆ ਜੋ
ਹਾਂ ਜੀ।
ਦੇ ਵਿੱਚ ਇਹਨੂੰ ਆਉਣ ਮੈਨੂੰ ਫੁੱਲ ਇੰਟਰਸਟ ਆ।
ਹਾਂਜੀ ਤਾਂ ਕੀ ਆਪਾਂ ਜਦੋਂ ਸੂਟ ਲਿਆਨੇ ਹਾਂ ਆਪਾਂ ਨੂੰ ਦੇਣ ਦੀ ਘੋਲ ਹੋ ਜਾਂਦੀ ਹੈ। ਕਰਨ ਵਾਸਤੇ। ਉਹ ਆਪਾਂ ਜਿਵੇਂ ਅੱਜ ਲਏ ਆਪਾਂ ਕੱਲ ਤੱਕ ਪਾ ਸਾਕਦੇ ਆ।
ਹਾਂਜੀ ਹਾਂਜੀ।
ਘਰੇ ਤਾਂ ਜਾਲਦੀ ਹੋਈ ਜਾਂਦੀ ਅਪਾਂ ਨੂੰ ਹੁੰਦਾ ਵੀ ਆਪਾਂ ਨੇ ਤਾਂ ਪਾਣੀ ਏ।
ਹਾਂਜੀ। ਹਾਂਜੀ ਅਹੀ ਵੀ ਆ ਬੀ ਆਪਾਂ ਜਲਦੀ ਤੋਂ ਜਲਦੀ ਅੱਦ ਕਰਕੇ ਵੀ ਮਤਲਬ ਪਾ ਸਕਦੇ ਆਂ ਗੇ।
ਹਾ ਆਪਾ ਫਿਰ ਜਾਨੇ ਆ ਦੇਖੋ ਟੈਮ ਲੱਗ ਜਾਂਦਾ ਹੁੰਦਾ ਨਾਂ ਮੂਹਰੇ ਕੱਪੜੇ ਹੁੰਦੇ ਨੇ
ਹਾਂਜੀ।
ਉਹ ਸਿੰਪਲ ਸੂਟ ਜਾਂ ਡੇਢ ਸੌ ਰਪਿਆ ਲੈ ਲੈਦਿਆਂ ਨੇ।
ਹਾਂਜੀ। ਹਾਂਜੀ ਬਸ ਫੇਰ ਉਹੀ ਇਹੀ ਹੈ ਵੀ ਜਦੋਂ ਆਪਾਂ ਖੁਦ ਸਟਿਚਿੰਗ ਕਰਦੇ ਆ ਤਾਂ ਜਿਹੜੇ ਆਪਣੇ ਸਚਿਅੰਗ ਨੇ ਉਹੀ ਆਪਾਂ
ਹਾਂਜੀ।
ਆਪਦੀ ਆਪਦੀ ਖੁਦ ਦੀ ਖੁਦ ਸਟਿਚ ਕਰ ਲੈਂਨੇ ਆ ਤੇ ਉਹਨਾਂ ਨੂੰ ਆਪਾਂ ਨੂੰ ਜੈਦਾ ਵੀ ਮਤਲਬ ਜਿੰਨੀ ਉਹਨਾਂ ਦੀ ਮੰਗ ਹੁੰਦੀ ਹੈ ਸੂਟ ਦੀ ਆਪਾਂ ਨੂੰ ਓਨੇ ਪੈਸੇ ਦੇਣੇ ਪੈਂਦੇ ਨੇ। ਫਿਰ ਬੇਸ਼ੱਕ ਆਪਾਂ ਨੂੰ ੳਹ ਸੂ ਆਵੇ ਉਹਨਾਂ ਦਾ ਬਣਾਇਆ ਹੋਇਆ ਯਾ ਨਾ ਆਵੇ ਤੇ ਪੈਸੇ ਤਾਂ ਅਗਲੇ ਨੂੰ ਪੂਰੇ ਦੇਣੇ ਪੈਂਦੇ ਨੇ ਤਾਂ ਕਰਕੇ ਇਹ ਸੋਚ ਲਈਦਾ ਵੀ ਚਲੋ ਆਪਦਾ ਟਾਈਮ ਕੱਢ ਕੇ ਆਪ ਸਟਿੱਚ ਕਰਕੇ ਪਾ ਸਕਦੇ ਆ ਤੇ ਆਪਣੇ ਪੈਸੇ ਵੀ ਬਚਾ ਸਕਦੇ ਆ ਗੇ।
ਹਾਂਜੀ। ਵਧੀਆ ਈ ਕੰਮ ਤਾਂ ਕੋਈ ਵੀ ਹੋ ਗਿਆ ਈ। ਵਧੀਆ ਹੁੰਦਾ ਜਿਹੜਾ ਕੋਈ ਸਿੱਖ ਜੇ ਉਹਦੀ ਵਰਗੀ ਰੀਸ ਨਹੀਂ ਹੈਗੀ।
ਹਾਂਜੀ।
ਆਪਾਂ ਨੂੰ ਕਰਨਾ ਚਾਹੀਦਾ ਈ ਭਾਵੇ ਕਿਉਂਕਿ ਆਪ ਆਪਣੇ ਬ ਬੱਚੇਆਂ ਦੇ ਵੀ ਪਾ ਸਾਕਦੇ ਆ
ਹਾਂਜੀ-ਹਾਂਜੀ।
ਹਾਂਜੀ।
ਤੇ, ਹਾਂਜੀ ਹੋਰ ਜੀ।
ਹੋਰ ਵੀ ਵਧੀਆ ਠੀਕ ਠਾਕ ਈ ਕਿੰਨੇ ਕੁ ਟਾਈਮ ਚ ਬਣਾ ਲੈਣੇ ਓ ਤੁਸੀਂ ਕੱਪੜੇ
ਹਾਂਜੀ, ਮਤਲਬ ਕੀ ਜੇ ਆਪਾਂ ਨੂੰ ਮਤਲਬ ਕਿ ਜੇ ਤਾਂ ਮੰਨਲਾ ਵੀ ਹੋਰ ਕੰਮ ਆ, ਘਰੇ ਕੰਮ ਆ ਫਿਰ ਤਾ ਟੈਮ ਲੱਗ ਜਾਂਦਾ ਇੱਕ ਸੂਟ ਮਤਲਬ ਦੋ ਦਿਨਾਂ ਚ ਵੀ ਹੋ ਜਾਂਦਾ ਗਾ ਜੇ ਆਪਾਂ ਵੀ ਮਤਲਬ ਕੀ ਲਾ ਲਓ ਸਾਰਾ ਦਿਨ ਨੂੰ ਫਰੀ ਆ ਮਤਲਬ ਆਪ ਨੂੰ ਵਾਹਵਾ ਟੈਮ ਮਿਲਦਾ ਬੈਠਣ ਵਾਸਤੇ ਵੀ ਸੂਟ ਬਣਾਉਣ ਵਾਸਤੇ ਤੇ ਇੱਕ ਦਿਨ ਚ ਵੀ ਸੂਟ ਰੈਡੀ ਹੋ ਜਾਂਦਾ। ਸਿੰਪਲ ਸੂਟ ਤਾਂ ਹੋ ਜਾਂਦਾ ਚਲੋ ਜੇ ਆਪਾਂ ਡਿਜ਼ਾਇਨ ਪਾਉਣਾ ਓਹ ਤੇ ਮਤਲਬ ਜਾਦਾ ਮੱ ਵੀ ਮਾਇੰਡ ਵ ਲੱਗਦਾ ਗਾ ਲੱਗ ਜਾਂਦਾ ਜੀ ਨਹੀਂ ਇੱਕ ਦਿਨ ਵਿੱਚ ਜੇੜਾ ਸੂਟ ਆ ਓਹ ਰੈਡੀ ਹੋ ਜਾਂਦਾ ਹੈ।
ਹਾਂਜੀ, ਹਾਂਜੀ ਚਲੋ ਤੁਸੀਂ ਹੌਲੀ ਹੌਲੀ ਅ ਨਾ ਅੱਗੇ ਕੰਮ ਤੋਰੇਓ ਵੀ ਚੱਲ ਸਿਲਾਈ ਕਰੀਯੋਂ। ਘਰੇ ਮੈਂ ਹੁਣ ਆਪਾਂ ਨੂੰ ਬਾਹਰ ਜਾਣ ਦੀ ਤਾਂ ਥੋਡੀ ਜੀ ਦਿੱਕਤ ਆਉਂਦੀ ਹੈ।
ਹਾਂਜੀ।
ਚਲੋ, ਆਪਣੇ ਬੱਚਿਆਂ ਦੇ ਵਧੀਆ -ਵਧੀਆ ਤਿਆਰ ਹੋ ਜਾਂਦੇ ਇੰਨੇ ਸੂਟ
ਹਾਂਜੀ-ਹਾਂਜੀ
ਹਾਂ ਇਹ ਹੋ ਜਾਂਦਾ, ਹਾਂਜੀ। ਜ ਗਰਮੀਆਂ ਚ ਸੂਟ ਤਾ ਦੇਖੋ ਪਾ ਕੇ ਹਾਂਜੀ, ਆਪਾਂ ਗਰਮੀਆਂ ਸੂਟ ਤਾਂ ਦੇਖੋ ਢਾਈ ਗਰਮੀਆਂ ਦਾ ਸੂਟ ਟਾਈ ਸੌ ਦਾ ਆ ਜਾਂਦਾ ਐ- ਘਰੇ ਪਾਨ ਵਾਸਤੇ ਤੇ ਡੂੜ ਸੋ ਲੈ ਜਾਂਦੀ। ਪੈਨੇ ਦੇਖੋ ਤੁਹਾਨੂੰ ਕਿੰਨਾ ਮਹਿੰਗਾ ਪੈ ਜਾਂਦਾ।
ਹਾਂਜੀ- ਹਾਂਜੀ ਹਾਂਜੀ, ਐਵੇਂ ਤਾਂ ਹੈਗਾ ਗਾ ਤਾਂ ਹੀ ਤਾਂ ਆਪਾਂ ਇਹ ਚੀਜ਼ ਸੋਚਦੇ ਆ।
ਹਾਂਜੀ ਜੇ ਜੇ ਜਲ ਆਪਾ ਹੁਨ ਦਿੰਦੇ ਨਈ ਓਇਓ ਆਪਾਂ ਪੰਜ ਸੌ ਲੈ ਲਾਗੇ ਜਿੱਥੇ ਨਾਲੇ ਢਾਈ-ਸੌ ਕਿੱਥੇ ਪੰਜ-ਸੌ ਕਿੰਨਾ ਫ਼ਰਕ ਪੈ ਜਾਂਦਾ ਜ
ਹਾਂਜੀ -ਹਾਂਜੀ- ਹਾਂਜੀ, ਹਾਂਜੀ।
ਦੋ ਵਧੀਆ ਗੱਲ ਹੈ ਨਾ
ਹਾਂਜੀ। ਹਾਂ ਵੀ ਇਹੀਂ ਸੋਚਦੇ ਆ ਗੇ ਵੀ ਦੇਖੋ ਵੀ ਆਪਾਂ ਸੂਟ ਸਸਤਾ ਲੈਂਦੇ ਹਾਂ ਸਮਾ
ਤਿਆਰ ਕਰਦੇ ਆ ਕੱਪੜੇ
ਹ ਹਾਂਜੀ ਮੈਂ ਪਾਉਣ ਵਾਲੇ ਜੇੜੇ ਕਪੜੇ ਹਾਂਜੀ ਮਤਲਬ ਕਿ ਫੈਮਿਲੀ ਚ ਜੋ ਵੀ ਆ ਮਤਲਬ ਲੇਡੀਜ਼ ਹੋਰ ਨੇ ਸਾਡੇ, ਘਰ ਨੇ ਮੈਂ ਓਨਾਂ ਦੀ ਵੀ ਖੁਦ ਸਟਿੱਚ ਕਰ ਲੈਨੀ ਆ। ਅੱਜ ਅਸੀਂ ਇਹ ਸਾਡੀ ਮਤਲਬ ਕਿ ਮੈਂ ਆਪਦੀ ਮੰਮੀ ਦਾ ਹੀ ਸੂਟ ਕੱਟ ਰਹੀ ਆ।
ਹਾਂਜੀ
ਤੇ ਕੱਟ ਰਹੇ ਆ ਜੀ। ਸੂਟ ਬਨਾ ਰਹੇ ਆ ਫਿਰ ਬਾਦ
ਠੀਕ ਐ ਜੀ।
ਹਾਂਜੀ
ਕਿਵੇ ਦਾ ਬਣਾਣਾ ਏ ਪਾਈਪਿੰਨ ਲਵਾ ਕੇ ਮਣਾਣਾ ਐ ਵੀ
ਜੀ ਹੋਣ ਉਹਨੂੰ
ਏ ਵੀ ਲੈਸ ਬਣਾ ਕੇ ਲਾ ਕੇ ਬਨੋਨਾ ਏ। ਅੱਛਾ ਜੀ।
ਸੀਂ ਲਗਾਵਾਂਗੇ ਜੀ ਪਰ ਥੋੜਾ ਬੋਤ ਡਿਜ਼ੇਨ ਵਗੈਰਾ ਵੀ ਪਾ ਦੇਨ। ਤਾਂ ਜੋ ਓਦੀ ਫਿਨਿਸ਼ਿੰਗ ਵਗੈਰਾ ਵਧੀਆ ਆਜੇ ਜੀ। ਵੀ ਦੇਖਣ ਚ ਲੱਗੇ ਹਾਂ ਵਧੀਆ ਬਣਿਆ ਗਾ ਹਾਂਜੀ।
ਤਾਂ ਹੁੰਂਦਾ ਹਨਾ। ਓ ਵਧੀਆ ਬਣ ਜਾਂਦਾ ਹੁੰਦਾ। ਚੰਗਾ ਜੀ ਸ਼ਸ਼ ਸੀ ਕਾਲ ਜੀ।
ਸਸ ਸ਼੍ਰੀ ਕਾਲ ਜੀ ਠੀਕ ਹੈ ਜੀ ਓਕੇ ਜੀ।
ਨਈ ਗੱਲ ਕਰਨੀ? ਕਿੰਨਾ ਟਾਈਮ